ਹੈਲੋ, ਸਤਿ ਸ਼੍ਰੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਏ
ਬਸ ਵਧੀਆ ਤੁਸੀਂ ਠੀਕ ਹੋ
ਹਾਂਜੀ ਮੈਂ ਠੀਕ ਹਾਂ ਤੁਸੀਂ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਏ।
ਬਸ ਵਧੀਆ
ਹੋਰ ਕੀ ਕਰਦੇ ਸੀ
ਮੈਂ ਕੁਛ ਨਹੀਂ ਬਸ ਕਾਲਜ ਤੋਂ ਆਉਂਦੀ ਹੋਈ ਮਾਰਕੀਟ ਗਈ ਸੀ ਉੱਥੋਂ ਹੀ ਆਈ ਸੀ
ਅੱਛਾ ਅੱਛਾ ਹਾਂ ਤੇ ਕੋਲ ਹਾਂ ਮੈਂ ਕੁਛ ਨਹੀਂ ਭੁੱਲ ਗਈ ਕੋਲੇਜ ਠੀਕ ਚੱਲ ਰਿਹਾ ਤੁਹਾਡਾ
ਹਾਂ ਹਾਂ ਵਧੀਆ ਚੱਲ ਰਿਹਾ
ਅੱਛਾ ਹੈ ਕਾਲਜ ਮਤਲਬ ਸਭ ਕੁਛ ਔਕੇੇ ਹੈ ਉੱਧਰ ਦਾ
ਹਾਂਜੀ ਹਾਂਜੀ ਬਸ ਵਧੀਆ ਹੁਣ ਤੇ ਖਤਮ ਹੋਣ ਵਾਲਾ ਹੈ ਵੈਸੇ
ਹੋੋ ਅੱਛਾ ਅੱਛਾ ਤੇ ਤੁਸੀਂ ਕੀ ਫੇਰ ਤੁਸੀਂ ਹਾਂ ਦੱਸ ਰਹੇ ਸੀ ਕਿ ਅ ਪੀਜੀ ਛੋੜਦੀ ਹੈ ਉਹ ਹੋਸਟਲ ਛੋੜਤਾ ਹੈ
ਹਾਂ ਪਹਿਲਾਾਂ ਜ ਤੂੰ ਫਸਟ ਈਅਰ ਸੀ ਨਾ ਤਾਂ ਛੋਟਾ ਤਾਂ ਇਹ ਛੋੜਤਾ ਅੱਛਾ
ਕਿਉਂ
ਮਤਲਬ ਮੈਨੂੰ ਅ ਉੱਥੋਂ ਦਾ ਹੋਸਟਲ ਅੱਛਾ ਨੀ ਲੱਗ ਰਿਹਾ ਸੀ ਉੱਥੋਂ ਦੀ ਗਰਲਸ ਵਗੈਰਾ ਥੋੜਾ
ਉਹ ਅੱਛਾ ਅੱਛਾ ਠੀਕ ਹੈ ਅੱਛਾ ਅੱਛਾ ਤੁਸੀਂ ਹੁਣ ਕਿ ਕਿੱਥੇ ਰਹਿ ਰਹੇ ਹੋ
ਹੁਣ ਮੈਂ ਰੂਮ ਲਿੱਤਾ ਦਾ
ਅੱਛਾ ਅੱਛਾ ਰੂਮ ਲਿੱਤਾ ਓਕੇ ਓਕੇ ਸਾਰਾ ਕੁਛ ਮਤਲਬ ਤੁਹਾਨੂੰ ਫੁੱਲੀ ਫਰਨਿਸ਼ਡ ਰੂਮ ਮਿਲਿਆ ਸੀ ਜਾਂ ਫਿਰ ਫਰਨਿਸ਼ਡ ਰੂਮ ਮਿਲਿਆ ਸੀ ਹੈਲੋ ਹੈਲੋ ਹੈਲੋ
ਹੈਲੋ
ਹਾਂਜੀ ਹਾਂ ਉਹ ਹਾਂਜੀ ਹੁਣ ਆਈਏ ਤਾਂੈ ਆ ਨੀ ਰਹੀ ਸੀ ਆਵਾਜ਼ ਨਾ ਤੁਹਾਡੀ ਹਾਂਜੀ ਹੈਲੋ
ਆਵਾਜ਼
ਹੈਲੋ ਹੁਣ ਆਈ ਆ ਆਵਾਜ਼ ਹੈਲੋ
ਹਾਂ ਤੁਹਾਡਾ ਥੋੜਾ ਨੈਟਵਰਕ ਇਸ਼ੂ ਹੈ
ਜੀ ਹਾਂਜੀ ਹੋਰ ਮੈਂ ਕਹਿ ਰਹੀ ਸੀ ਗਰੋਸਰੀ ਆਪਣੇ ਆਪ ਲਿਆਂਦੇ ਹੋ ਫਿਰ ਗਰੋਸਰੀ ਵਗੈਰਾ
ਹਾਂਜੀ ਹਾਂਜੀ ਗਰੋਸਰੀ ਮੈਂ ਆਪਣੇ ਆਪ ਲੈ ਕੇ ਆਉਂਦੀ ਹਾਂ।
ਅੱਛਾ ਦੇਖੋ। ਵੱਡੇ ਹੋ ਜਾਂਦੇ ਆ ਨਾ ਘਰ ਇੱਕ ਗਿਲਾਸ ਪਾਣੀ ਦਾ ਨੀ ਚੁੱਕਦੇ। ਕੀ ਹੋਇਆ ਤੁਹਾਨੂੰ ਤੁਸੀਂ ਹੱਸ ਰਹੇ। ਦਿਓ।
ਇਹ ਨਾ ਮੇਰੀ ਅ ਮਤਲਬ ਜਿੱਥੇ ਮੈਂ ਰਹਿੰਦੀ ਹਾਂ ਉਹਦੇ ਸਾਹਮਣੇ ਇੱਕ ਕੁੜੀ ਰਹਿੰਦੀ ਆ ਉਹ ਕੋਈ ਗੱਲ ਕਰ ਰਹੀ ਸੀ ਤੇ ਮੈਂ ਉਹਨੂੰ ਦੱਸ ਰਹੀ ਸੀ।
ਅੱਛਾ ਅੱਛਾ ਅੱਛ ਚਲੋ ਕੋਈ ਮੇਰੀ ਗ
ਨਹੀਂ, ਨਹੀਂ, ਨਹੀਂ।
ਅੱਛਾ। ਅੱਛਾ ਚਲੋ ਵਧੀਆ ਹੋਰ ਕੀ ਕੀ ਖਰੀਦ ਲਿਆਇਓ। ਮਾਰਕਿਟ ਤੋਂ।
ਬਸ ਟੀ ਸ਼ਰਟ ਲੈ ਲੈ ਕੇ ਆਈ ਜੀਜ਼ ਲੈ ਕੇ ਆਉਣੀ ਸੀ ਉਹੀ ਲੈ ਕੇ ਆਏ ਆ।
ਅੱਛਾ। ਅੱਛਾ ਨਾ ਮੈਂ ਉਹੀ ਆਖਦੀ ਸੀ ਬੱਚੇ ਕਿੰਨੇ ਵੱਡੇ ਹੋ ਜਾਂਦੇ ਨੇ ਘਰ ਉਹਨਾ ਨੇ ਇੱਕ ਗਲਾਸ ਪਾਣੀ ਦਾ ਨੀ ਚੱਕ ਆਪਣਾ ਹੁੰਦਾ ਤੇ ਬਾਹਰ ਆ ਕੇ ਹੈਂ ਦੱਸੋ ਆਪਣੇ ਆਪ ਗਰੋਸਰੀ ਵੀ ਖਰੀਦ ਰਹੇ ਨੇ।
ਹਾਂ ਹੁਣ ਕਰਨਾ ਹੀ ਪੈਂਦਾ ਹੁਣ ਵੱਡਾ ਹੋ ਗਏ ਹੁਣ ਐਸਾ ਵੀ ਕਰਨਾ ਹੋਰ ਰਹੀ ਕੀ ਗਿਆ।
ਮਤਲਬ ਤੁਸੀਂ ਬਾਹਰ ਰਹਿੰਦੇ ਹੋ ਸਭ ਕੁਛ ਠੀਕ ਚੱਲਦਾ ਮਤਲਬ
ਹਾਂ ਹੁਣ ਪਹਿਲੇ ਪਹਿਲੇ ਨੀ ਰਹਿੰਦਾ ਸੀ ਤੁਹਾਡੀ ਕੀ ਹੋ ਗਿਆ ਤੁਹਾਡਾ ਗਲਾ ਖਰਾਬ ਆ?
ਹਾਂਜੀ ਪਤਾ ਨੀ ਕੀ ਹੋਇਆ ਇਕਦਮ ਨਾ ਮੇਰੇ ਗੱਲੇ ਨੂੰ ਹਾਂ ਹਾਂਜੀ ਹੁਣ ਤੇ ਠੀਕ ਹੈ ਹੁਣ ਤੇ ਸਹੀ ਆ ਰਹੀ ਹੋਏਗੀ ਆਵਾਜ।
ਹਾਂਜੀ ਹੁਣ ਤੇ ਠੀਕ ਆ ਰਹੀ ਹੈ।
ਹਾਂਜੀ, ਹਾਂਜੀ ਬੋਲੋ।
ਕੁਛ ਨਹੀਂ ਬਸ। ਪਹਿਲੇ ਹੁੰਦਾ ਸੀ ਪਹਿਲੇ ਰਹਿਣ ਆਏ ਸੀ ਤਾਂ ਹੁੰਦਾ ਸੀ ਕਿ ਇਹ ਖੁੱਦ ਕਰਨਾ ਪੈਂਦਾ ਇਕੱਲੇ ਕਰਨਾ ਪੈਂਦਾ ਹੁਣ ਤੇ ਆਦਤ ਹੋ ਗਈ ਹੁਣ ਤੇ ਐਵੇਂ ਹੁੰਦਾ ਕਿ ਆਲੇ ਦੁਆਲੇ ਤੇ ਬੰਦਾ ਨਾ ਬੰਦਾ ਦਿਖੇ ਨਾ ਬੰਦੇ ਦੀ ਜਾਤ ਦਿਖੇ।
ਅੱਛਾ ਹੋ ਅੱਛਾ।
ਇਕੱਲੇ ਰਹਿੰਦੀ ਇਕੱਲੇ ਰਹਿੰਦੀ ਇੰਨੀ ਆਦਤ ਹੋ ਚੁਕੀ ਹੈ ਹੁਣ ਮੈਂ ਆਪਣੇ ਘਰ ਵੀ ਜਾਣੀ ਹਾਂ ਮੈਨੂੰ ਦੋ ਦਿਨ ਤੋਂ ਜ਼ਿਆਦਾ ਮੈਂ ਉੱਥੇ ਨੀ ਰਹਿ ਸਕਦੀ ਮੈਨੂੰ ਬੰਦੇ ਖੜਕਣ ਲੱਗ ਜਾਂਦੇ ਨੇ ਕਿ ਮਤਲਬ ਕਿਉਂ ਬੋਲ ਰਹੇ ਨੇ ਹੈ।
ਅੱਛਾ ਇਨਾ ਨਹੀਂ ਕਰਨਾ ਚਾਹੀਦਾ। ਤਾਂ ਹਮੇਸ਼ਾ ਪਤਾ ਅਹ ਸੁਸਾਇਟੀ ਦੇ ਨਾਲ ਚੱਲਣਾ ਚਾਹੀਦਾ ਹਮੇਸ਼ਾ।
ਨਹੀਂ ਸੁਸਾਇਟੀ ਦੇ ਨਾਲ ਹੀ ਚੱਲਣੇ ਆ। ਨਹੀਂ ਮਤਲਬ ਨੂੰ ਸਹੀ ਤਰ੍ਹਾਂ ਨੀ ਬੁਲਾਂਦੇ ਤਮੀਜ਼ ਨਾਲ ਨੀ ਬੁਲਾਂਦੇ ਬਹੁਤ ਇਜਤ ਨਾਲ ਬੁਲਾਂਦੇ ਆ ਬਟ ਇਹ ਹੁੰਦਾ ਨਾ ਸਾਨੂੰ ਤੁਸੀਂ ਵੀ ਦੇਖਦੇ ਹੋਗੇ ਤੁਹਾਡੇ ਘਰ ਰਿਲੇਟਿਵ ਦੋ ਦਿਨ ਤੋਂ ਜ਼ਿਆਦਾ ਨੀ ਰੱਖੇ ਜਾਂਦੇ।
ਹਾਂਜੀ ਐਤ ਗੱਲ ਤੁਹਾਡੀ ਠੀਕ। ਤੀਸਰੇ ਦਿਨ ਦਿਲ ਕਰਦਾ ਵਾਪਿਸ ਚਲੇ ਜਾਣ ਨੂੰ।
ਵਾਪਿਸ ਚਲੇ ਜਾਣ ਉਹੀ ਮੇਰਾ ਹਾਲ ਹੋ ਗਿਆ ਕਿ ਮੈਂ ਅਗਰ ਮੇਰੀ ਮੰਮਾ ਵੀ ਇੱਥੇ ਆਉਂਦੇ ਮੈਂ ਉਹਨਾ ਨੂੰ ਕਹਿੰਦਾ ਹਫ਼ਤਾ ਰੁਕੋ ਤੇ ਜਾਓ ਤੁਸੀਂ।
ਅੱਛਾ! ਹੋ।
ਹੋਰ ਹਾਂ ਉਹੀ ਨਾ ਫੇਰ ਕੋਈ ਹੋਰ ਹੁੰਦਾ ਉਹੀ ਨਾ ਮੰਮਾ ਨੇ ਤੇ ਹਫ਼ਤਾ ਰੋਕਣੀਆਂ ਕੋਈ ਹੋਰ ਹੁੰਦਾ ਦੋ ਦਿਨ ਚ ਹੀ ਭਗਾ ਦਿੰਦੀ
ਹ ਇਹ ਵੀ ਗੱਲ ਠੀਕ ਹੈ ਹਾਂ ਪਤਾ ਕਿ ਬੱਚੇ ਅੱਜ ਕੱਲ ਰਹਿਣ ਲੱਗ ਗਏ ਨਾ ਅਕ ਆਪਣਾ ਆਪਣਾ ਪ੍ਰਾਈਵੇਟ ਸਪੇਸ ਚਾਹੀਦਾ। ਹੈਨਾ। ਸਭ ਆਪਣੇ -ਆਪਣੇ ਅਲੱਗ ਵੀ ਰਹਿੰਦੇ ਹੈ।
ਚਆਈਏ ਕਿ ਹੁਣ ਘਰ ਵਾਰ ਏਕੇ ਹੋਰ ਲੇ ਲਾਂਗੇ।
ਹਾਂਜੀ। ਗੱਲ ਸਹੀ ਹੈ ਹੋਰ ਫਿਰ ਅੱਜ ਕੀ ਬਣਾ ਲਿਆ ਫੇਰ ਤੁਸੀਂ
ਅੱਜ ਮੈਂ ਬਣਾਈ, ਅੱਜ ਮੈਂ ਬਣਾਈ ਸੀ। ਅ -ਔ ਛੋਲੇ ਚਾਵਲ,
ਉਹਹੋ ਛੋਲੇ ਚਾਵਲ, ਛੋਲੇ ਬਣਾਣੇ ਆਂਦੇ ਨੇ। ਮੰਮਾ ਕੋਲ ਸਿੱਖ ਕੇ ਆਏ ਸੀ ਸਭ ਕੁੱਝ ਯਾ ਆਪਣੇ -ਆਪ
ਨਹੀਂ ਮੰਮਾ - ਮੰਮਾ ਦਾ ਮੈਂ ਕੁਛ ਬੱਚਾ ਆ ਕੇ
ਹਮ,
ਮੰਮਾ ਤੋਂ ਹੀ ਸਬ ਨਹੀਂ -ਨਹੀਂ ਇੱਥੇ ਵੀ ਮੰਮਾ ਤੋਂ ਹੀ ਸਭ
ਤੁਹਾਡੀ ਨਾ ਅਵਾਜ ਕਲੀਅਰ ਨੀ ਆ ਰਹੀ ਮੈਨੂੰ ਲੱਗਦੈ ਨੈਟਵਰਕ ਇਸ਼ੂ ਥੋੜ੍ਹਾ ਤੁਸੀਂ ਦੇਖਨਾ ਆਪਣਾ ਨੈਟਵਰਕ ਕਿਵੇੇ ਚੱਲ ਰਿਹਾ।
ਦੇਖੋ ਹੁਣ ਆ ਹੈਲੋ,
ਹਾਂਜੀ।
ਹੁਣ ਆ ਰਹੀ ਹੈ ਤਾਂ ਨੂੰ ਮੇਰੀ ਆਵਾਜ਼
ਹਾਂ, ਜੀ ਹੁਣ ਆ ਰਹੀ ਹੈ।
ਹਾਂ,
ਹਾਂਜੀ। ਹੁਣ ਠੀਕ ਹੈ, ਹਾਂਜੀ ਹੁਣ ਠੀਕ ਹੈ, ਹੋਰ ਤੁਹਾਡੇ ਕੋਈ ਕਲਾਸਮੇਟ ਮਤਲਬ ਫਰੈਂਡਸ ਵਗੈਰਾ ਵੀ ਬਨੀਆਂ ਹੋਇਗੀਆਂ ਉੱਥੇ ਨਵੀਆਂ ਫੇਰ
ਮਤਲਬ ਉਹ ਲੇਕੋ ਕਾਲਜ ਆਲੇ- ਦੁਆਲੇ ਜੋ ਸਕੂਲ ਫਰੈਂਡਜ ਨੇ ਓਹ ਸਕੂਲ ਫਰੈਂਡਜ ਨੇ ਜਿਵੇ ਕਿ ਸਾਡੇ ਨਾ ਮਤਲਬ ਕੀ ਸਾਡੇ ਨ ਕਜ਼ਨਸ ਵੀ ਬਹੁਤ ਨੇ ਜੇ ਮੈਂ ਘਰ ਦੀ ਗਲ ਕਰਾਂ ਆਪਣੇ ਤੇ ਮੇਰੇ ਕਜ਼ਨ ਕਾਫੀ ਇਨੇ ਤੇ ਮੇਰੀ ਕਜ਼ਨ ਨਾਲ ਮੇਰੀ ਬਹੁਤ ਬਣ ਜਾਂਦੀ ਹੈ। ਕਿ ਮੇਰੀ ਮਤਲਬ ਤਿੰਨ ਕਜ਼ਨ ਨੇ ਤੇ ਉਹਨਾਂ ਨਾਲ ਮੇਰੀ ਫਰੈਂਡਸ਼ਿਪ ਅੱਛੀ ਹੈ ਤੇ ਉਹਨਾਂ ਨਾਲ ਗੱਲ ਹੋ ਜਾਂਦੀ ਹੈ ਮਤਲਬ ਮੈਂ ਤਾਂ ਕਾਲੇਜ ਦੀ ਕੋਈ ਮੇਰੀ ਅ ਸੀ ਬੈਸਟ
ਓਕ। ਓਕੇ- ਓਕੇ, ਹਾਂ। ਕਈ ਹਦੇ ਨੇ ਕਈ ਨੇ ਬ ਅੱਛਾ ਉਹਨਾ ਨ ਆਪਣੇ ਭੈਣ ਭਰਾਵਾਂ ਨਾਲ ਸਹੀ ਰਹਿੰਦੇ ਆ ਵੇ
ਹਾ ਨੀ ਮ ਮੇਰੇ ਫਰੈਂਡਸ ਬਣਦੇ ਨੇ ਜਿਵੇ ਸਕੂਲ ਫੈਂਡ ਨੇ ਉਹੀ ਮੈਨੂੰ ਠੀਕ ਨੇ ਜਿਵੇ ਇਥੇ ਜਿਵੇ ਜਿਵੇਂ ਲੋਕ ਵੱਡੇ ਹੁੰਦੇ ਨੀ ਫੇਰ ਮਤਲਬ ਦੇ ਚੀਜ਼ਾਂ ਹੋ ਜਾਂਦੀਆਂ ਲਾਇਕ ਮੈਂ ਵੀ ਹਾਂ ਤੇ ਮੈਂ ਵੀ ਉਹ ਨੂੰ ਮਤਲਬ ਨਾਲ ਹੀ ਬੁਲਾਦੀ ਹਾ ਫੇਰ
ਹਾਂਜੀ ਇਹ ਤੇ ਹੈ ਸਾਰੀ ਦੁਨੀਆਂ ਮਤਲਬ ਦੀ ਹੀ ਹੈ ਮਤਲਬ ਮਤਲਬ ਨਾਲ ਹਰ ਕੋਈ ਬੁਲਾਦਾ ਚਾਹੇ ਉਹ ਮੈਂ ਵਾਂ ਚਾਹੇ ਉਹ ਤੁਸੀਂ ਉਹ ਕੋਈ ਵੀ ਹੈ ਨਾ ਆਪਣੇ ਹਰੇਕ ਆਪਣੇ ਮਤਲਬ ਨਾਲ ਹੁੰਦਾ ਏ। ਅੱਛਾ ਜ਼ਿਆਦਾ ਕਿਸੇ ਨਾਲ ਰੱਖਣਾ ਵੀ ਨਹੀਂ ਚਾਹੀਦਾ ਅੱਜ। ਪਹਿਲਾ ਦੁਨੀਆਂ ਠੀਕ ਵੀ ਨੀ ਹੈਗੀ ਤੁਸੀਂ ਫਿਰ ਆਪਣਾ
ਜੀ ਤੁਸੀਂ ਇਹ ਚ ਹਾਂ ਓਹੀ ਅਗਰ ਕਹੀਏ ਅਹ ਇਹ ਕਹੀਏ ਕਿ ਮੁੰਡਿਆਂ ਨਾਲ ਗੱਲ ਨੀ ਕਰਨੀ ਉਹ ਛੋੜਾ ਇੱਥੇ ਤਾਂ ਕੁੜੀਆਂ ਹੀ ਏਦਾਂ ਦੀਆਂ ਨੇ ਕੋਈ ਕਿਸੇ ਦਾ ਜੈਲਸ ਕਰਦੀ ਹੈ ਕੋਈ ਕਿਸੇ ਦਾ ਕੁਛ ਕਰਦੀ ਹੈ।
ਓ ਹੋ ਅੱਛਾ।
ਤੇ ਇਸ ਕਰਕੇ ਮੈਂ ਤੇ ਜ਼ਿਆਦਾ ਕਰਦੀ ਨੀ। ਮੈਂ, ਮੈਂ ਤੇ ਆਪਣੇ ਚ ਖੁਸ਼ ਰਹਿਣੀ ਹਾਂ ਆਪਣੇ ਚ ਮਸਤ ਰਹਿਣੀ ਹਾਂ।
ਹਾਂ ਤੇ ਐਤਕੀ ਸ਼ਹਿਰ ਆਓਗੇ ਨਾ ਆਇਆ ਜੇ ਜਰੂਰ ਮੇਰੇ ਘਰ ਮਿਲ ਕੇ ਜਾਣਾ ਮੈਨੂੰ ਮੈਂ ਬਹੁਤ ਯਾਦ ਕਰਦੀ ਹਾਂ ਤੁਹਾਨੂੰ ਨਾ।
ਹਾਂਜੀ
ਹਾਂ ਬਹੁਤ ਯਾਦ ਕਰਨ ਆ ਵਾ ਹਾਂਜੀ ਹਾਂਜੀ ਬਿਲਕੁਲ ਮਿਲ ਕੇ ਜਾਣਾ ਮੈਨੂੰ ਮੈਂ ਬਹੁਤ ਸਾਰੀਆਂ ਗੱਲਾਂ ਵੀ ਕਰਨੀਆਂ। ਬਿਠਾਂ ਕੇ
ਹਾਂ ਕੋਈ ਨੀ ਤੁਸੀਂ ਆ ਤੁਸੀਂ ਆਣਾ ਘਰ ਤੁਸੀਂ ਆਣਾ ਘਰ
ਹਾਂਜੀ ਮੈਂ ਆਹਾਂ ਤੋਂ ਪਤਾ ਚੱਲੇ ਜਦੋਂ ਤੁਸੀਂ ਆਉਣਾ ਹੋਏਗਾ ਨਾ ਤੇ ਮੈਨੂੰ ਦੱਸ ਦਗੇੇ ਤੇ ਮੈਂ ਜ਼ਰੂਰ ਆਵਾਂਗੀ।
ਹਾਂਜੀ ਹਾਂਜੀ ਆਣਾ ਬਿਲਕੁਲ ਆ
ਖਰੀਦ ਲਿਆ ਘਿਓ ਰ ਕੀ ਖਰੀਦ ਲਿਆ ਫੇਿਰ ਗਰੋਸਰੀ
ਕੁਛ ਨੀ ਸਬਜ਼ੀਆਂ ਤੇ ਬੜੀ ਮਹਿੰਗੀ ਹੋਈ ਦੀ। ਐ
ਅੱਛ ਅੱਛਾ ਆਹੋ ਤੇ ਹੈ ਨਾ ਗਰਮੀ ਜ਼ਿਆਦਾ ਤਾਂ ਗਰਮੀ ਚ ਵੀ ਹੋ ਜਾਂਦੀ ਹੈ।
ਔਰ ਕੁਛ ਮੈਂ ਸਬਜ਼ੀਆਂ ਇਹ ਨੀ ਖਾਂਦੀ ਨ ਮਤਲਬ ਮੈਂ ਨਾ ਚਾਟ ਜਿਹਾ ਬਣਾਇਆ ਦਾ ਕਿ ਇਹਦੋਂ ਹਨ ਦਆ ਖਾਨ ਦੋਆ ਖਾਨੇ
ਇਹ ਵੀ ਸਹੀ ਹੈ ਮੇਰੀ ਬੇਟੀ ਨੇ ਵੀ ਅੱਜ ਸਾਡੇ ਘਰ ਸਵੇਰੇ ਟੋਪਿਕ ਛੱਡਿਆ ਹੋਇਆ ਸੀਗਾ ਕੀ ਕੀ ਬਣਾਉਣਾ ਕੀ ਬਣਾਉਣਾ ਇਹ ਤੇ ਬਹੁਤ ਅਜੀਬ ਜਿਹਾ ਟੋਪਿਕ ਏ ਤੇ ਫਿਰ ਉਹ ਪਤਾ ਕੀ ਫੇਰ ਮੇਰੀ ਬੇਟੀ ਨੇ ਕੀ ਕੀਤਾ ਚਾਟ ਬਣਾ ਤ ਮੰਡੇ ਕੋਈ ਇਹ ਬੰਨੇ ਗਾ ਟੂਸਡੇ ਨੂੰ ਇਹ ਬਣੇਗਾ ਵੈਡਨਸਡੇਅ ਨੂੰ ਇਹ ਬਣੇਗਾ ਬਸ ਪੂਰੀ ਲਿਸਟ ਬਣਾ ਕੇ ਟੰਗ ਦਿੱਤੀ ਆ ਉਹਨ ਨੇ ਕਹਿੰਦੀ ਉਹ ਇਹ ਹੀ ਖਾਣਾ ਸਾਰਾ ਹਫਤਾ ਮੈ ਕਿਹਾ ਚੱਲ ਇਹ ਵੀ ਸਹੀ ਹੈ ਦਿੱਕਤ ਸ ਸਾਨੂੰ ਥੋੜ੍ਹੀ ਹੈ ਖਾਣ ਪੀਣ ਦੀ ਦਿੱਕਤ ਤੇ ਤੁਹਾਨੂੰ ਹੀ ਬੱਚਿਆਂ ਨੂੰ ਹੀ।
ਮੈਂ ਪੂਰੇ ਪੂਰਾ ਹਫ਼ਤੇ ਬਣਾਦੀ ਹਾਂ।
ਹੈਲੋ
ਹਰ ਹ ਬਣਾਾਨੀ ਹਾਂ ਹੈਲੋ ੜ ਕਦਗਾਾਲ
ਹੈਲੋ
ਹੈਲੋ ਹਾਂਜੀ ਹੈਲੋ
ਹਾਂਜੀ ਹਾਂਜੀ ਹੁਣ ਅਵਾਜ਼ ਆਈ ਅਹੀ ਆਵਾਜ਼ ਿਆੀ ਬੰਦ ਹੋ ਜਾਂਦੀ ਹੈ ਪਤਾ ਨੀ ਨੈਟ ਨੈੱਟ ਵਰਕ ਇਸ਼ੂ
ਚਲੋ ਕੋਈ ਨੀ ਫੇਰ ਮੈਂ ਤੁਹਾਨੂੰ ਕਾਲ ਕਰਨੀ ਆ ਠੀਕ ਹੈ ਸਤਿ ਸ਼੍ਰੀ ਅਕਾਲ
ਠੀਕ ਹੈ ਹਾਂਜੀ ਹੋ ਵੀ ਸਤਿ ਸ੍ਰੀ ਅਕਾਲ